ਛਸਰੀ ਸ਼੍ਰੀ ਕਾਲ ਭੈਣ ਜੀ।
ਹਾਂਜੀ, ਸਸੀ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੇ?
ਵਧੀਆ ਤੁਸੀਂ ਸੁਣਾਓ ਭੈਣ ਜੀ, ਠੀਕ ਓ?
ਹਾਂਜੀ, ਠੀਕ ਆ ਭੈਣ ਜੀ ਹੋਰ ਅੱਜ ਕਿਸ ਤਰ੍ਹਾਂ ਯਾਦ
' ' ਬੱਸ ਭੈਣ ਜੀ। ਮੈਂ ਬੈਠੀ ਸੀ, ਤੁਹਾਡੀ ਬੜੀ ਯਾਦ ਆ ਰਹੀ ਸੀ। ਮੈਂ ਕਿਹਾ ਚੱਲ ਭੈਣ ਜੀ ਨੂੰ ਫੋਨ ਕਰਾਂ। ਗੱਲ ਹੀ ਨਹੀਂ ਹੋਈ ਕਿੰਨਾ ਚਿਰ ਹੋ ਗਿਆ।
ਹੋਰ ਵਧੀਆ ਕੀਤਾ। ਮੈਨੂੰ ਵੀ ਤੁਹਾਨੂੰ ਮਿਲਣ ਤੇ ਬੜਾ ਮਨ ਕਰਦਾ ਪਿਆ ਸੀ।
ਅੱਛਾ।
ਹਾਂਜੀ।
ਹੋਰ ਸੁਣਾਓ, ਠੀਕ-ਠਾਕ ਭੈਣ ਜੀ
ਹਾਂ, ਹਾਂਜੀ-ਹਾਂਜੀ ਠੀਕ ਆਂ।
ਭਾਜੀ ਬੱਚੇ
ਹਾਂ, ਹਾਂਜੀ ਬੱਚੇ ਠੀਕ ਨੇ। ਤੁਹਾਡਾ ਘਰ ਪਰਿਵਾਰ ਠੀਕ ਆ ਭਾਜੀ ਠੀਕ ਨੇ
ਹਾਂਜੀ, ਸਭ ਠੀਕ-ਠਾਕ ਵਧੀਆ ਭੈਣ ਜੀ।
ਹਾਂਜੀ।
ਹੋਰ ਦੱਸੋ ਹਾਂਜੀ, ਠੀਕ ਠਾਕ ਭੈਣਜੀ ਕੀ ਕਰਦੇ ਪਏ ਸੀ ਤੁਸੀਂ
ਹਾਂਜੀ, ਭੈਣ ਜੀ ਬੱਸ ਨਾਸ਼ਤਾ ਕੀਤਾ ਹੁਨੇ। ਤੇ ਬੈਠੇ ਹੋਏ ਸੀ, ਹਾਂਜੀ। ਹਾਂਜੀ, ਹਰਕੋਰ ਬੱਚੇ ਸਕੂਲ ਗਏ ਨੇ
ਹਾਂਜੀ, ਬੱਚੇ ਗਏ ਭੇਜਤੇ ਸਕੂਲ।
ਹਾਂਜੀ।
ਹਾਂਜੀ।
ਔਰ ਭੈਣਜੀ ' ' ਹਾਂਜੀ, ਉਹ ਤੇ ਬਹੁਤ ਵਧੀਆ ਐ ਸਕੂਲ ਘਰ ਬਹੁਤ ਤੰਗ ਕਰਦੇ ਨੇ, ਸਾਰੀਆਂ ਛੁੱਟੀਆਂ ਬਹੁਤ ਤੰਗ ਕੀਤਾ, ਬੱਚਿਆਂ ਨੇ।
ਹਾਂਜੀ।
ਹਾਂਜੀ, ਔਰ ਸੁਣਾ। ਹਾਂਜੀ, ਠੀਕ ਆ ਭੈਣ ਜੀ ਮੈਂ।
ਹਾਂਜੀ। ਵਧੀਆ ਭੈਣ ਜੀ, ਠੀਕ-ਠਾਕ ਕੀ ਬਣਾਇਆ ਸੀ ਅੱਜ
ਹਾਂਜੀ, ਭੈਣਜੀ ਅੱਜ ਨਾ ਰਾਤੀ ਦਾਲ ਬਣਾਈ ਸੀ ਅਸੀਂ। ਮਾਂਹ-ਛੋਲਿਆ ਦੀ ਹਾਂਜੀ, ਉਹਦੇ ਨਾਲ ਹੀ ਨਾਸ਼ਤਾ ਕੀਤਾ ਹੁਣ।
ਅੱਛਾ-ਅੱਛਾ।
ਹਾਂਜੀ-ਹਾਂਜੀ। ਹਾਂਜੀ, ਭੈਣਜੀ ਤੁਸੀਂ ਸੈਰ ਕਰਨ ਵੀ ਨੀ ਜਾਂਦੇ ਹੁਣ
ਹਾਂਜੀ, ਬਸ ਭੈਣਜੀ ਟਾਇਮ ਹੀ ਨੀ ਲੱਗਦਾ ਹੈਗਾ। ਸਵੇਰੇ- ਸਵੇਰੇ ਤੇ ਜਾ ਸਕਦੇ ਆ ਨਾ ਭੈਣਜੀ। ਹਾਂਜੀ, ਹੌਲੀ-ਹੌਲੀ ਸ਼ੁਰੂ ਕਰਾਂਗੇ ਭੈਣ ਜੀ।
ਹਾਂਜੀ, ਤਾਂ ਹੀ ਮੈਂ ਕਿਹਾ ਕਦੇ ਕਦੀ ਮੇਲ ਹੀ ਨੀ ਹੋਇਆ ਭੈਣ ਜੀ ਦਾ।
ਹਾਂਜੀ। ਹੋਰ ਸੁਣਾਓ। ਭੈਣ ਜੀ ਪੈਦਲ ਚਲੇ ਜਾਇਆ ਕਰੋ। ਹਾਂਜੀ, ਭਾਜੀ ਬਸ ਬਿਜੀ ਹੁੰਦੇ ਨੇ ਜਾਇਆ ਨੀ ਜਾਂਦਾ।
ਹਾਂਜੀ।
ਹਾਂਜੀ।
ਬੱਚੇ ਕਿੰਨੇ ਕਿੰਨੇ ਹਾਂਜੀ, ਭੈਣ ਜੀ ਮੈਂ ਤੇ ਜਾਂਦੀ ਹਾਂ ਸਵੇਰੇ ਹਾਂਜੀ। ਹਾਂਜੀ, ਹਾਂਜੀ ਮੈਂ ਸਵੇਰੇ ਈ ਕੀ ਨਿਕਲ ਜਾਂਦੀ ਆ ਪੰਜ ਵਜੇ ਕੁ, ਕਿਉਂਕਿ ਥੋੜ੍ਹੀ ਸ਼ੂਗਰ ਹੈਗੀ ਹੈ ਨਾ ਮੈਨੂੰ।
ਅੱਛਾ - ਅੱਛਾ।
ਹਾਂਜੀ ਤੇ ਫਿਰ ਸੈਰ ਸ਼ੂਗਰ ਵਾਸਤੇ ਵਧੀਆ ਹੁੰਦੀ ਐ।
ਮਿੱਠਾ ਨਾ ਖਾਇਆ ਕਰੋ ਤੁਸੀਂ।
ਹਾਂਜੀ ਭੈਣ ਜੀ ਮਿੱਠਾ ਤੇ ਨਹੀ ਖਾਂਦੀ ਮੈਂ।
ਅੱਛਾ।
ਹਾਂਜੀ, ਮੈਂ ਥੋੜਾ -ਬਹੁਤਾ ਫੇਰ ਵੀ ਚਾਹ ਫਿੱਕੀ ਪੀਂਦੀ ਹਾਂ। ਥੋੜ੍ਹਾ -ਬਹੁਤਾ ਫੇਰ ਵੀ ਖਾਇਆ ਹੀ ਜਾਂਦਾ ਦਿਲ ਕਰ ਪੈਂਦਾ ਖਾਣ ਤੇ
ਹਾਂਜੀ ਇਹ ਤੇ ਹੈਗੇ ਹਲੇ ਦਿਲ ਕਰ ਪੈਂਦਾ ਏ।
ਬਿਲਕੁੱਲ ਵੀ ਨੀ ਮਨ ਮਾਰਿਆ ਜਾਂਦਾ।
ਹਾਂਜੀ।
ਹਾਂਜੀ ਭੈਣ ਜੀ ਨਾਸ਼ਤਾ ਕਰ ਲਿਆ ਤੁਸੀਂ।
ਹਾਂਜੀ, ਨਹੀਂ ਭੈਣ ਜੀ ਹਜੇ ਕਰਨਾ ਨਾਸ਼ਤਾ ਚਾਹ ਵਗੈਰਾ ਪੀਤੀ ਸੀ।
ਅੱਛਾ ਤੇ ਅੱਛਾ ਹੋਰ। ਤੁਹਾਡੇ ਉਹ ਕੱਪੜੇ ਸਿਲਾਈ ਹੋਏ ਦੇ ਨੇ, ਤੁਸੀਂ ਲੈ ਜਾਇਆ ਜੇ ਆ ਕੇ।
ਅੱਛਾ, ਤੁਸੀਂ ਸੂਟ ਸੀਤੇ ਨੀ ਮੇਰੇ ਭੈਣ ਜੀ।
ਹਾਂਜੀ ਸੀ ਦਿੱਤੇ ਨੇ, ਕਿੰਨੇ ਦਿਨ ਹੋ ਗਏ ਨੇ ਸੀਤੇ ਵੇ ਨੇ। ਬਸ ਮੈਨੂੰ ਟਾਇਮ ਨੀ ਲੱਗਿਆ ਫੋਨ ਕਰਨ ਦਾ ਤੁਹਾਨੂੰ।
ਅੱਛਾ, ਮੈਂ ਅੱਗੇ ਕਹਿੰਦੀ ਪਈ ਸੀ। ਮੈਂ ਕਿਹਾ ਪੁ ਪੁੱਛਾਗੀ ਭੈਣ ਜੀ ਨੂੰ ਮੇਰੇ
ਹਾਂ, ਹਾਂਜੀ ਨਹੀਂ ਬਣ ਗਏ ਨੇ ਤੁਹਾਡੇ ਸੂਟ। ਹਾਂਜੀ, ਇੱਕ ਫਰਸੀ ਸਲਵਾਰ ਵਾਲਾ ਬਣਾਇਆ।
ਅੱਛਾ।
ਹਾਂਜੀ, ਇੱਕ ਪਲਾਜ਼ੋ ਵਾਲਾ ਬਣਾਇਆ।
ਅੱਛਾ।
ਹਾਂਜੀ, ਤੇ ਅੱਜ- ਕੱਲ ਉਹ ਲੈਸ ਚੱਲੀ ਹੋਈ ਹੈ ਲ
ਲਟਕੱਟੀ ਲੈਸ, ਹਾਂਜੀ।
ਹਾਂਜੀ, ਉਹ ਲੈਸ ਲਗਾ ਕੇ ਬਣਾਇਆ ਹਾਂਜੀ।
ਅੱਛਾ। ਚਲੋ ਸਹੀ ਹੈ, ਬਸ ਸੋਹਣੇ ਹੋਣੇ ਚਾਹੀਦੇ ਨੇ ਲਟਕਣ ਜੇ
ਹਾਂ, ਹਾਂਜੀ ਭੈਣਜੀ ਸੋਹਣੇ ਬਣੇ ਨੇ ਸੂਟ ਤੇ
ਅੱਛਾ, ਕੋਈ ਨੀ ਭੈਣ ਜੀ ਮੈਂ ਆਵਾਂਗੀ ਨਾ ਫਿਰ ਲੈ ਜਵਾਂਗੀ ਤੁਹਾਡੇ ਕੋਲੋਂ।
ਹਾਂਜੀ-ਹਾਂਜੀ। ਹਾਂਜੀ ਔਰ ਬੇਟੀ ਤੁਹਾਡੀ ਘਰ ਦੀ ਵੀ ਸੀ।
ਹਾਂਜੀ, ਬੇਟੀ ਮੇਰੀ ਗਈ ਵੀ ਸਕੂਲ ਪੜ੍ਹਨ।
ਅੱਛਾ।
ਹਾਂਜੀ।
ਹਾਂਜੀ, ਬਹੁਤ ਪਿਆਰੀ ਏ ਨਾ ਉਹ।
ਹਾਂਜੀ।
ਹਾਂਜੀ, ਇੱਕ ਵਾਰੀ ਮੇਲ ਹੋਇਆ ਸੀ ਨਾ ਉਹਦੇ ਨਾਲ ਗ-
ਅੱਛਾ, ਨਾਲੇ ਬੜੀਆ ਪਿਆਰੀਆ ਗੱਲਾਂ ਕਰਦੀ ਏ, ਹਾਂਜੀ ਬਹੁਤ ਚਲਾਕ। ਇਹ ਫਿਰ ਠੀਕ ਏ।
ਹਾਂਜੀ। ਤੇ ਭੈਣ ਜੀ ਤੁਹਾਡੇ ਉਹ ਪੜੋਸ ਚ ਜਿਹੜੇ ਰਹਿੰਦੇ ਸੀ। ਉਹ ਕੁੜੀ ਬਾਹਰ ਗਈ ਹੋਈ ਸੀ ਜਿਹੜੀ।
ਹਾਂਜੀ।
ਹਾਂਜੀ ਤੇ ਉਹ ਆ ਗਈ ਆ ਬਾਹਰੋਂ।
ਨਹੀਂ ਭੈਣਜੀ ਹਜੇ ਤੇ ਬਾਹਰ ਹੀ ਏ। ਕਿਉ?
ਅੱਛਾ ਜੀ। ਅੱਛਾ ਜੀ ਬਾਹਰ ਹੀ ਹੈਗੀ, ਹਾਂਜੀ ਕਿੰਨੇ ਸਾਲ ਹੋ ਗਏ ਨੇ ਉਹਨੂੰ ਗਏ।
ਉਹਨੂੰ ਭੈਜੀ ਹੋ ਗਏ ਨੇ ਦੋ ਸਾਲ ਪੜ੍ਹਾਈ ਹੋ ਗਈ ਉਹਦੀ ਉੱਥੇ ਪੂਰੀ।
ਅੱਛਾ ਜੀ।
ਹਾਂਜੀ।
ਹਾਂਜੀ ਤੇ ਫੇਰ ਵਾਪਿਸ ਨੀ ਆਏਗੀ ਹੁਣ ਉਹ।
ਨਹੀਂ ਭੈਣ ਜੀ ਹੁਣ ਆਏ ਕੀ ਵੇਖੋ ਹੁਣ ਕਦੋਂ ਆਦੀ ਏ।
ਅੱਛਾ ਜੀ।
ਹਾਂਜੀ। ਹੋਰ ਭੈਣ ਜੀ। ਭੈਣ ਜੀ ਤੁਸੀਂ ਮੂਵੀ ਵੇਖੀ ਏ।
ਹਾਂਜੀ।
ਮੂਵੀ ਦੇਖ ਲਈ ਤੁਸੀਂ?
ਕਿਹੜੀ ਚੀਜ਼?
ਮੂਵੀ ਆਈ ਨਾ ਨਵੀਂ ਸਤਲੁਜ।
ਹਾਂਜੀ-ਹਾਂਜੀ-ਹਾਂਜੀ-ਹਾਂਜੀ। ਹਾਂਜੀ ਲਗਾਈ ਸੀ ਸਾਡੇ ਬੇਟੇ ਨੇ ਤੇ ਹਾਂਜੀ, ਦੇਖੀ ਨੀ ਮੈਂ ਮੈਨੂੰ ਥੋੜਾ ਕੰਮ ਹੈਗਾ ਸੀ ਤੇ ਮੈਂ ਕਿਹਾ ਬਾਅਦ ਫਿਰ ਲਗਾ ਦਿਆਗੇ ਤੇ ਫਿਰ ਮੈਂ ਬੈਠ ਕੇ ਦੇਖ ਲਾਂਗੀ ਥੋੜ੍ਹੀ ਜਿਹੀ ਦੇਖੀ ਹੈਗੀ ਸੀ।
ਅੱਛਾ, ਨਈ ਭੈਣ ਜੀ ਤੁਸੀਂ ਦੇਖੋ ਬਹੁਤ ਵਧੀਆ ਮੂਵੀ ਏ।
ਅੱਛਾ ਜੀ, ਕੋਈ ਨੀ। ਦੇਖਾਂਗੇ ਬੱਚੇ ਵੀ ਕਹਿ ਰਹੇ ਸੀ, ਹਾਂਜੀ।
ਖਾਓ। ਉਹਨਾਂ ਨੂੰ ਕੀ ਹੋਇਆ ਸਾਡੇ ਨਾਲ।
ਹਾਂਜੀ, ਉਹ ਮੇਰੇ ਖਿਆਲ ਤੇ ਚਰਾ ਕਿ ਦੁਕਾਨ ਚ ਫਿਲਮ ਹੈਗੀ ਉਹ।
ਹਾਂਜੀ ਨਹੀਂ।
ਅੱਛਾ ਪਚਾਨਵੇਂ ਦੀ, ਅੱਛਾ ਜੀ। ਹਾਂਜੀ।
ਬਹੁਤ ਸੋਹਣੀ ਮੂਵੀ ਬਣਾਈ ਉਹਨਾਂ ਨੇ।
ਅੱਛਾ ਜੀ।
ਹਾਂਜੀ।
ਬੱਚੇ ਦੱਸ ਰਹੇ ਸੀ, ਤੇ ਮੈਨੂੰ ਥੋੜਾ ਕੰਮ ਹੋਗਾ ਸੀ। ਜੀ ਮੈਂ ਦੇਖ ਨੀ ਪਾਈ, ਹੁਣ ਮੈਂ ਬੇਟ ਏਨੂੰ ਕਹਾਂਗੀ ਹਾਂਜੀ ਲਗਾ ਕੇ ਦੇਵੇਗਾ।
ਹਾਂਜੀ ਜ਼ਰੂਰ ਦੇਖਣਾ ਭੈਣ ਜੀ ਮੂਵੀ। ਦੇਖਣ ਆਲੀ ਮੂਵੀ ਬਣਾਈ ਹੈ ਉਹਨਾਂ ਨੇ। ਇਹ ਦੱਸਿਆ ਗਿਆ, ਹਾਂਜੀ। ਬੱਸ, ਖਾਲੜਾ ਦੇ ਬਾਰੇ ਦੱਸਿਆ ਗਿਆ, ਜਸਵੰਤ ਸਿੰਘ ਖਾਲੜਾ ਦੇ ਬਾਰੇ। ਕੀ, ਕੀ ਉਹਨੇ ਕੀਤਾ ਸਾਡੇ ਨਾਲ ਕਿੱਦਾਂ ਸਾਨੂੰ ਬਚਾਉਂਦੇ ਸੀ। ਬਸ ਐਂਡ ਵਿਚ ਫਿਰ ਉਹਨਾ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਬਹੁਤ ਸੋਹਣੀ ਮੂਵੀ ਹੈ ਭੈਣ ਜੀ।
ਅੱਛਾ ਜੀ।
ਹਾਂਜੀ।
ਹਾਂਜੀ, ਕੋਈ ਨੀ ਦੇਖਾਂਗੀ ਮੈ ਜ਼ਰੂਰ।
ਹਾਂਜੀ, ਬੱਚਿਆਂ ਨੂੰ ਵੀ ਦਿਖਾਇਆ ਜੀ ਭੈਣ ਜੀ।
ਹਾਂਜੀ ਬੱਚਿਆਂ ਨੂੰ ਹੀ ਦਿਖਾਵਾਂਗੇ, ਤੁਸੀਂ ਭੈਣ ਜੀ ਮ ਦੇਖਣ ਗਏ ਸੀ।
ਹਜੀ ਸੀ ਨਹੀਂ ਭੈਣਜੀ ਦੇਖਣ ਲਗਾਈ ਤੇ ਹੈ ਨਹੀਂ ਉਹਨਾਂ ਨੇ ਪਿੱਛੋਂ ਬੈਂਡ ਕਰ ਦਿੱਤੀ ਐ।
ਅੱਛਾ।
ਅੱਛਾ ਹਾਂਜੀ। ਕਿਉਂ, ਬਸ ਸਰਕਾਰ ਨੀ ਨਾ ਵੇਖ ਸਿਖਾਂਦੀ।
ਅੱਛਾ।
ਅੱਛਾ, ਹਾਂਜੀ ਤੇ ਬਸ ਦੋ ਦਿਨ ਈ ਲੱ ਗੇ ਫ਼ੇਰ ਉਹਨਾਂ ਨੇ ਉਤਾਰਤੀ ਬੈਨ ਕਰਤੀ ਪਿੱਛੋਂ ਦੀ
ਅੱਛਾ- ਅੱਛਾ।
ਹਾਂ -ਹਾਂਜੀ।
ਅੱਛਾ। ਕੋਈ ਨੀ ਲਗਾਵਾਂਗੇ, ਫ਼ੇਰ ਦੇਖਾਂਗੇ।
ਹਾਂਜੀ।
ਹਾਂਜੀ।
ਬੱਚਿਆਂ ਨੂੰ ਪਤਾ ਚੱਲਦਾ ਆ ਕੀ ਹੁੰਦਾ ਏ, ਕੀ ਹੋਇਆਂ।
ਹਾਂਜੀ, ਹਾਂਜੀ ਬੱਚਿਆਂ ਨੂੰ ਥੋੜ੍ਹੀ ਨੌਲੇਜ ਮਿਲਦੀ ਆ। ਆਪਣੇ, ਸਿੱਖੀ ਦੇ ਬਾਅਦ ਵੀ ਮਿਲਦੀ ਹੈ, ਨੌਲੇਜ ਬੱਚਿਆਂ ਨੂੰ ਸਾਡੇ। ਹਾਂਜੀ।
ਹਾਂਜੀ। ਹੋਰ ਸੁਣਾਓ ਭੈਣ? ਤੇ ਅਸੀਂ ਤਾਂ ਭੈਣ ਜੀ ਫ਼ੋਨ ਵਿੱਚ ਈ ਵੇਖੀਏ, ਫੇਸਬੁੱਕ ਤੇ ਆ ਗਈ ਸੀ।
ਹਾਂਜੀ ਬੇਟੇ ਨੇ ਵੀ ਫ਼ੋਨ ਤੇ ਲਗਾਈ ਸੀ, ਲਗਾਈ ਟੀਵੀ 'ਚ ਸੀ। ਹਾਂਜੀ- ਹਾਂਜੀ।
ਹਾਂਜੀ।
ਤੇ ਬਸ ਉਹ ਮਤਲਬ ਉਹ ਜੈਸੇ ਰਾਤ ਦੀ ਫ਼ਿਲਮ ਏ ਨਾ ਉਹ ਥੋੜ੍ਹੇ ਹਨੇਰੇ-ਹਨੇਰੇ 'ਚ ਚਾਅ ਰਹੀ ਸੀ।
ਹਾਂਜੀ, ਉਹ ਮਤਲਬ, ਪੁਰਾਣੇ ਟਾਈਮ ਜਿੱਦਾਂ, ਬਣਾਈ ਦੀ ਨਾ
ਅੱਛਾ- ਅੱਛਾ।
ਹਾਂਜੀ।
ਅੱਛਾ ਜੀ।
ਹੋਰ ਭੈਣ ਜੀ
ਹੋਰ ਭੈਣ ਜੀ ਠੀਕ ਐ ਤੁਸੀਂ ਬੱਸ ਆਪਣੇ ਕੱਪੜੇ ਲੈ ਜਾਣਾ ਆ ਕੇ
ਹਾਂਜੀ, ਭੈਣ ਜੀ ਮੈਂ ਨਾ ਆਵਾਂਗੀ ਲਗਾਵਾਂਗੀ ਚੱਕਰ ਮਨ ਬੜਾ ਮੇਰਾ ਆਉਣ ਤੇ ਹਾਂਜੀ, ਦੂਜੇ ਭੈਣ ਜੀ ਠੀਕ ਨੇ
ਦਾ ਵੀ ਮਿਲਣ ਤੇ ਮਨ ਕਰਦਾ ਹਾਂਜੀ
ਦੂਜੇ ਭੈਣ
ਹਾਂ, ਹਾਂਜੀ-ਹਾਂਜੀ ਠੀਕ।
ਅੱਛਾ, ਉਹਨਾਂ ਦੇ ਬੱਚੇ ਗਏ ਹੁੰਦੇ ਨੇ ਸਕੂਲ
ਹਾਂਜੀ, ਬੱਚੇ ਗਏ ਦੇ ਨੇ ਸਕੂਲ ਅੱਜ ਵੈਸੇ ਬਾਰਿਸ਼ ਬੜੀ ਹੋ ਰਹੀ ਐ
ਅੱਛ ਬਾਰਿਸ਼
ਹਾਂ, ਹਾਂਜੀ ਬਾਰਿਸ਼ ਹੋ ਰਹੀ ਏ
ਅੱਛਾ, ਨਹੀਂ-ਨਹੀਂ ਇੱਥੇ ਤਾਂ ਬਹੁਤ ਧੁੱਪ ਨਿਕਲੀ ਹੋਈ ਏ।
ਅੱਛਾ, ਨਹੀਂ ਇੱਥੇ ਬਾਰਿਸ਼ ਹੋ ਰਹੀ ਐ ਤਾਂ ਰਾਤੀਂ ਵੀ ਠੰਡ-ਠੰਡ ਥੋੜ੍ਹੀ ਹੈਗੀ ਸੀ।
ਅੱਛਾ।
ਥੋੜ੍ਹਾ ਮੌਸਮ ਠੀਕ ਹੋਇਆਂ ਦਾ ਹਾਂਜੀ।
ਅੱਛਾ-ਅੱਛਾ।
ਹਾਂਜੀ, ਫ਼ੇਰ ਉਹ ਭੈਣ ਜੀ ਤੁਸੀਂ ਪਾ ਲਿਆ ਸੀ ਅਚਾਰ ਤੁਸੀਂ ਰੈਸਪੀ ਪੁੱਛ ' ' ਸੀ।
ਨਹੀਂ ਭੈਣ ਜੀ, ਹਜੇ ਨਹੀਂ ਪਾਇਆ ਪਾਉਣਾ ਐ ਅਸੀਂ ਨਾ
ਅੱਛਾ ਜੀ
ਹਾਂਜੀ, ਠੀਕ ਹੈ ਭੈਣ ਹਾਂਜੀ ਚਲੋ ਠੀਕ ਹੈ ਭੈਣ ਜੀ ਸੱਸਰੀਆ ਕਾਲ ਭੈਣ ਜੀ।
' ' ਭੈਣ ਜੀ ਠੀਕ ' '